ਹੈਲੋ ਸਤਿ ਸ਼੍ਰੀ ਅਕਾਲ ਜੀ। ਕਿਵੇਂ ਓ?
ਵਧੀਆ ਤੁਸੀਂ ਠੀਕ ਓ।
ਹਾਂਜੀ।
ਹੋਰ ਘਾਰ ਸਭ ਠੀਕ ਨੇ।
ਵਧੀਆ।
ਹੋਰ ਕੀ ਕਰ ਰੇ ਓ।
ਕੁੱਝ ਨੀ ਬੈਠੇ ਸੀ।
ਅੱਛਾ-ਅੱਛਾ ਔਰ। ਇਕਚੁਲੀ ਮੈਂ ਨਾ ਤੁਹਾਡੇ ਕੋਲ ਕੁਛ ਪੁੱਛਣਾ ਸੀ। ਤੁੲਡੀ ਹੁਣੇ ਪਲੱਸ ਟੂ ਹੋਈ ਐ ਨਾ। ਤੇ ਤੁਸੀਂ ਅੱਗੇ ਕੀ ਸਕੋਪ ਸੋਚਿਆ?
ਆ ਮੈਂ-ਮੈਂ ਸਟੱਡੀ ਕਰਾਂਗੀ ਐਮ-ਐਲ-ਐਨ ਕੋਲਜ ਤੋਂ। ਤੇ ਬੀਸੀਏ-ਬੀਸੀਏ ਕਰਾਂਗੀ।
ਅੱਛਾ-ਅੱਛਾ ਬੀ ਸੀ ਏ। ਐਕਚੁਲੀ ਨਾ ਸਾਡੇ ਵੀ ਏਥੇ ਇਕ ਬੱਚੇ ਦੀ ਨਾ ਪਲੱਸ ਟੂ ਹੋਈ ਸੀ ਤੇ ਓਦੇ ਓ ਨਾ ਮੇਰੇ ਕੋਲ ਪੁੱਛ ਰਿਆ ਸੀ। ਬੀ ਪਲੱਸ ਟੂ ਤੋਂ ਬਾਅਦ ਮੈਨੂੰ ਕੀ ਕਰਾਂ ਤੁਸੀਂ ਕੀ ਲਿੱਤੀ ਸੀ। ਕੋਮਰਸ ਲਿੱਤੀ ਹੋਈ ਸੀ ਤੁਸੀਂ।
ਮੈਂ ਕੋਮਰਸ ਲਿੱਤੀ ਸੀ। ਮੇਰੇ ਕੋਲ ਤੀਨ ਓਪਸ਼ਨ ਹੈਗੇ ਸੀ। ਬੀ ਕੋਮ, ਬੀ ਬੀ ਏ, ਤੇ ਬੀ ਸੀ ਏ।
ਅੱਛਾ ਅੱਛਾ ਤੇ ਤੁਸੀਂ ਕੀ ਚੂਜ਼ ਕੀਤਾ।
ਮੈਂ ਬੀ ਸੀ ਏ ਈ ਸੋਚ ਰੀ ਆਂ, ਕਿਉਕਿ ਓਦਾ ਸਕੋਪ ਹੈਗਾ ਏ ਬੋਤ। ਅੱਗੇ
ਅੱਛਾ ਅੱਛਾ ਤੇ ਓਦੇ ਵਿੱਚ ਵੈਸੇ ਸਟਾਰਟ ਹੋ ਚੁੱਕੀ ਏ ਤੁਆਡੀ।
ਨਈ ਨਈ ਹਜੇ ਤੇ ਰਜਿਸਟ੍ਰੇਸ਼ਨ ਕਰਾਇਆ ਏ। ਤੀਨ ਓਪਸ਼ਨ ਪਾਏ ਨੇ ਲਿਸਟ ਵਿੱਚ ਵੈਸੇ ਤੇ ਨਾਮ ਆ ਜੇਗਾ। ਕੋਲਜ ਵਲੇ ਕੈ ਤੇ ਰ‌ਏ ਨੇ, ਕੀ ਜਦ ਮਰਜੀ ਕਰਾਲੋ ਤੁਸੀਂ ਐਡਮਿਸ਼ਨ।
ਅੱਛਾ ਅੱਛਾ ਅ ਮਤਲਬ ਪਰਸੈਂਟੇਜ ਦੇ ਅਕੋਡਿੰਗ ਲਿਸਟ ਵਿੱਚ ਨੇਮ ਆਂਦ-
ਹਾਂਜੀ ਹਾਂਜੀ। ਮੇਰੇ ਸੈਵਨਟੀ ਸੈਵਨ ਆਏ ਨੇ। ਸੈਵਨਟੀ ਸਿਕਸ- ਪੁਆਇੰਟ ਹੈਗੇ ਨੇ ਕੁਛ। ਤੇ ਸੈਵਨਟੀ ਸੈਵਨ ਹੀ ਮੰਨੇ ਗਏ ਨੇ ਤੇ ਕਹਿ ਰੇ ਜਦ ਮਰਜੀ- ਕਰਾਲੋ ਤੁਸੀਂ।
ਅੱਛਾ ਅੱਛਾ ਹਾਂਜੀ ਏਥੇ ਵੀ ਨਾ ਪਤਾ ਕੀ ਹੋਇਆ ਓਦੇ ਵੀ ਸੈਵਨਟੀ ਫਾਈਵ- ਪਰਸੈਂਟ ਸੀ। ਤੇ ਓਹ ਤੇ ਵਚਾਰੀ ਕਨਫਿਊਜ ਈ ਹੋਈ ਪਈ ਐ ਕਿ ਮੈਂ ਕੀ ਕਰਾਂ ਕੀ ਨਾ ਕਰਾਂ। ਤੇ ਫਿਰ ਮੈਨੂੰ ਨਾ ਓਨਾਂ ਦੀ ਵੀ ਕੋਮਰਸ ਹੀ ਸੀ। ਲੇਕਿਨ ਓਹ ਮੈਨੂੰ ਕੇ ਰੇ ਸੀ ਕਿ ਮੈਂ ਨਾ ਬੀ ਬੀ ਏ ਕਰ ਲਾਂ। ਫਿਰ ਦੇਖੋ ਮੇਰੇ ਬ੍ਰਦਰ ਨੇ ਤੇ ਬੀ ਕੋਮ ਕੀਤੀ ਸੀ। ਤੇ ਮੈਂ ਵੀ ਕੋਮਰਸ ਤੋਂ ਹੀ ਸੀ ਤੇ ਲੇਕਿਨ ਮੈਂ ਵੀ ਗ੍ਰੈਜੂਏਸ਼ਨ ਜੋ ਹੈ ਓ ਆਰਟਸ ਵਿੱਚੋਂ ਕੀਤੀ ਸੀ ਮੈਂ ਆਪਨੀ ਸਟਰੀਮ ਵੀ ਚੇਂਜ ਕਰ ਲਿੱਤੀ ਸੀ। ਤੇ ਮੈਂ ਉਹਨੂੰ ਏਹੀ ਕਿਆ ਮੈਂ ਕਿ ਐਕਚੁਲੀ ਦੇਖੋ ਮੇਰੇ ਤੇ ਨੌਲੇਜ ਵਿੱਚ ਨਈ ਐ ਕਿਉਂਕਿ ਮੈਂ ਇਸ ਚੀਜ਼ ਦੀ ਹੈ ਈ ਨਈ। ਸਟੂਡੈਂਟ ਈ ਨੀਂ ਹੈਗੀ ਮੈਂ ਹਾਂ ਤੇ ਜਿਸ ਚੀਜ਼ ਬਾਰੇ ਨੌਲੇਜ ਈ ਨੀ ਹੋਈ ਮੈਂ ਤੁਆਨੂੰ ਉਵੇਂ ਕਿਵੇਂ ਗਾਈਡ ਕਰਦਾ ਐ ਤੇ ਮਿਸਗਾਈਡ ਹੋ ਜ ਗਾ ਤੇ ਮੈਂ ਕਿਆ ਵੀ ਐਕਚੁਲੀ ਨਾ ਸਾਡੇ ਇੱਧਰ ਨੋਨ ਵਿਚ ਮੇਰੇ ਨੋਨ ਵਿਚ ਹੈਗੀ ਐ ਤੇ ਓਨਾਂ ਦੀ ਵੀ ਪਲੱਸ ਟੂ ਹੋਈ ਸੀ ਤੇ ਮੈਂ ਓਨਾਂ ਕੋਲ ਪੁੱਛਾਂਗੀ ਕੀ ਉਹਨਾਂ ਕੋਲ ਓਨਾਂ ਨੇ ਕੀ ਚੂਜ਼ ਕੀਤੈ ਤੁਆਡੀ ਵੀ ਪਲੱਸ ਟੂ ਹੋਈ ਏ ਨਾ ਤੇ ਮੈਨੂੰ ਪਤਾ ਸੀ, ਮੈਂ ਕਿਆ ਮੈਂ ਤੁਆਡੇ ਕੋਲ ਪੁੱਛਾਂਗੀ
ਮੈਂ ਏ ਕਹਿ ਰੀ ਆ ਬੀ ਬੀ ਏ ਦਾ ਜ਼ਾਦਾ ਸਕੋਪ ਨੀਂ ਹੈਗਾ, ਬੀ ਸੀ ਏ ਯਾ ਬੀ ਕੋਮ ਕਰੋ ਇਹਦੇ ਦੋਨਾਂ ਵਿੱਚੋਂ ਕਰੋ ਕੋਈ ਕਰੋ ਤੇ
ਤੇ ਜੋ ਬੀ ਸੀ ਏ ਹੈ ਉਹਦੇ ਵਿੱਚ ਸਬਜੈਕਟ ਕਿਸ ਚੀਜ਼ ਤੋਂ ਰਿਲੇਟਿਡ ਨੇ।
ਕੰਪਯੁਟਰ ਤੋਂ ਕੋਡਿੰਗ ਵਗੈਰਾ
ਅੱਛਾ, ਅੱਛਾ ਸਾਰੇ ਕੰਪਿਊਟਰ ਤੋਂ ਰਿਲੇਟਿਡ ਨੇ ਤੇ ਐਥੇ ਇਹਦਾ ਅੱਗੇ ਸਕੋਪ ਵਗੈਰਾ ਕੁਛ ਹੈ।
ਹੈ ਹੈ ਸਕੋਪ ਤੇ ਹੈਗਾ ਏ, ਏ ਆਈ ਹੈਗਾ ਨਾ ਇਹਦੇ ਵਿੱਚ ਸਾਰਾ ਕੰਮ ਹੈਗਾ ਏ ਫੇਰ
ਅੱਛਾ ਮਤਲਬ ਸਾਰਾ ਏ ਆਈ ਤੋਂ ਰਿਲੇਟਿਡ
ਹਾਂਜੀ ਮੈਂ ਨਾ ਪੈਲੇ ਬੀ ਬੀ ਏ ਈ ਸੋਚਿਆ ਸੀ ਤੇ ਐਦੇ ਨਾਲ ਅੰਸ਼ੂ ਹੈਗਾ ਏ ਨਾ ਓਹ ਵੀ ਬੀ ਬੀ ਏ ਕਰਦਾ ਪਿਆ ਏ ਮੈਖਾਂ ਸਾਰੇ ਈ ਬੀ ਬੀ ਏ ਵਾਲੇ ਹੋ ਜਾਣਗੇ। ਮੈਂ ਬੀ ਸੀ ਏ ਕਰਾਂਗੀ ਮੈਂ ਬੀ ਸੀ ਏ, ਬੀ ਕੋਮ
ਅੱਛਾ ਹਾਂਜੀ ਨਈ ਐ ਤਾਂ ਗੱਲ ਸਈ ਐ ਬੀ ਅਗਰ ਸਾਰੇ ਇੱਕੋ ਜੇ ਸਟਰੀਮ 'ਚ ਹੋ ਜੇ ਫਿਰ ਦੇਖੋ ਸਬਜੈਕਟ ਦੀ ਨੌਲੇਜ ਨੀਂ ਮਿਲਦੀ, ਬਾਕੀ ਸਬਜੈਕਟ ਦੀ ਨੌਲੇਜ ਤੇ ਦੇਖੋ ਕੋਈ ਹੋਰ ਦੇ ਈ ਦੇਗਾ। ਕੋਈ ਬੀਕੋਮ ਕਰ ਰਿਐ ਤੋ ਤੁਆਨੂੰ ਬੀਕੌਮ ਦੇ ਸਬਜੈਕਟਸ ਦੇ ਬਾਰੇ ਦੱਸ ਦੇਗਾ, ਹਨਾ। ਬਾਕੀ ਸਾਨੂੰ ਬੀ ਸੀ ਏ ਫਿਰ ਬਾਰੇ ਪਤਾ ਨੀਂ ਚਲੇਗਾ ਯਾ ਬੀ ਬੀ ਏ ਬਾਰੇ ਨੀਂ ਪਤਾ ਚਲੇਗਾ। ਆ ਤੇ ਤੁਆਡੇ ਕੋਲ ਸਬਜੈਕਟ ਵਗੈਰਾ ਚੂਜ਼ ਕਰਨ ਵਾਸਤੇ ਓਨਾਂ ਨੇ ਲਿਸਟ ਵਗੈਰਾ ਦੱਸੀ ਸੀ ਵੀ ਕਿੰਨੇ ਸਬਜੈਕਟ ਹੋਨਗੇ। ਕੀ-ਕੀ ਹੋਏਗਾ ਓਦੇ ਵਿੱਚ।
ਹਾਂ ਬੀ ਕੌਮ ਤੇ ਦੱਸਿਆ ਸੀ। ਬੀਕੌਮ ਵਿੱਚ ਨਾ ਦੋ ਓਸ਼ਨ ਹੈਗੇ ਸੀ ਏਕ ਗੋਰਮੈਂਟ ਔਰ ਇੱਕ ਜਨਰਲ। ਫੀਸ ਵੀ ਉਨ
ਅੱਛਾ-ਅੱਛਾ। ਅੱਛਾ, ਮਤਲਬ ਏਦਾ ਕੀ ਰੋਲ ਹੋਇਆ ਗੋਰਮੈਂਟ ਔਰ ਮਤਲਬ।
ਸਬਜੈਕਟ ਅਲੱਗ ਹੈਗੇ ਨੇ, ਸਬਜੈਕਟ ਅਲੱਗ ਹੈਗੇ ਨੇ, ਸਬਜੈਕਟ। ਅ-ਜਰਨਲ ਵਿੱਚ ਜ਼ਾਦਾ ਹੈਗੇ ਨੇ ਤੇ ਬੀਕੋਮ ਵਿੱਚ ਘੱਟ ਹੈਗੇ ਨੇ, ਗੋਰਮੈਂਟ ਵਿੱਚ ਘੱਟ ਹੈਗੇ ਨੇ। ਪਤਾ ਨੀ ਐਵੇਂ ਦੱਸ ਰੇ ਸੀ ਮੈਡਮ। ਤੇ ਅਸੀਂ ਤੇ ਸਿਰਫ ਰਜਿਸਟ੍ਰੇਸ਼ਨ ਕਰਾਯਾ ਏ ਸੌ ਰਪਏ ਦੇ ਕੇ।
ਅੱਛਾ-ਅੱਛਾ! ਨੀਂ ਐਕਚੁਲੀ ਦੇਖੋ ਮੇਰੇ ਬ੍ਰਦਰ ਨੇ ਕੀਤਾ ਸੀ ਲੇਕਿਨ ਉਸ ਟਾਈਮ ਇਹੋ ਜਾ ਕੁਛ ਵੀ ਨੀ ਸੀ। ਕਿ ਬੀਕੋਮ ਵਿੱਚ ਵੀ ਗੌਰਮੈਂਟ ਔਰ ਦੂਜਾ ਪ੍ਰਾਈਵੇਟ ਅਲੱਗ ਅਲੱਗ ਚੀਜ਼ ਹੁੰਦੀ ਐ।
ਗੌਰਮੈਂਟ
ਹੂੰ
ਗਰਮੈਂਟ ਤੇ ਹੈਗੇ ਨੇ, ਉੱਨੀ ਹਜ਼ਾਰ ਹੈਗੇ ਨੇ। ਹੋਰ ਜਨਰਲ ਦੇ ਪੈਂਤੀ ਹਜਾਰ ਹੈਗੇ ਨੇ ਬੀਕੋਮ ਵਿੱਚ।
ਅੱਛਾ ਜੀ! ਇਨੀ ਮੈਂਗੀ ਫੀਸ ਜ-ਜਰਨਲ ਦੀ।
ਹਾਂਜੀ।
ਔਰ ਐ ਇੱਕ ਸਾਲ ਦੀ ਫੀਸ ਹੋਏਗੀ?
ਹਾਂਜੀ।
ਔਰ ਮਤਲਬ ਕਿ ਜਿਵੇਂ ਬੀ ਅ-ਬੀ ਸੀ ਏ ਔਰ ਬੀਕੋਮ ਵਿੱਚ ਆਲਮੋਸਟ ਸੇਮ ਸਬਜੈਕਟ ਹੋਣਗੇ ਯਾ ਫਿਰ ਡਿਫਰੈਂਸ ਸਬਜੈਕਟ ਵੀ ਡਿਫਰੈਂਸ ਹੀ ਨੇ?
ਡਿਫਰੈਂਸ ਈ ਐ। ਔਰ ਤੇ ਬੀ ਬੀ ਏ ਔਰ ਬੀ ਸੀ ਏ ਸੇਮ ਅ-ਓ ਹੈਗੀ ਫੀਸ।
ਅੱਛਾ! ਤੇ ਮਤਲਬ ਜ ਬੀਕੋਮ ਵਿੱਚ ਤੇ ਜਿਵੇਂ ਆਪਣੇ ਕੋਲ ਜੀ ਐਸ ਟੀ ਵਗੈਰਾ ਇਨਕਮ ਟੈਕਸ ਵਗੈਰਾ ਜਾਨੀ ਕਿ ਕਿਉਂਕਿ ਦੇਖੋ ਅੱਗੇ ਹੁਣ ਜ-ਜੋ ਟੈਕਨੋਲੋਜੀ ਵੱਧ ਰੀ ਐ, ਓਦੇ ਵਿੱਚ ਸਾਨੂੰ ਏ ਆਈ ਤੋਂ ਰਿਲੇਟਿਡ ਟੈਕਨੋਲੋਜੀ ਅ ਹੋ ਰੀ ਐ ਤੇ ਸਭ ਕੁਛ ਕੰਪਿਊਟਰਈਜ਼ਡ ਐ, ਇਨਕਮ ਟੈਕਸ ਆ ਗਿਆ ਸਭ ਕੁਝ ਕਿਉਂਕਿ ਹਰ ਇੱਕ ਜੀ ਅਗਰ ਆਪਾਂ ਕੋਈ ਵੀ ਸਮਾਨ ਵਗੈਰਾ ਲੈ ਰੇ ਆਂ ਤੇ ਓਦੇ ਵਿੱਚ ਜੀ ਐਸ ਟ ਟੀ ਵਗੈਰਾ ਲੱਗੀ ਹੁੰਦੀ ਹੈ ਹਨਾ, ਹੂੰ ਤੇ ਏ ਸਬਜੈਕਟ ਤੇ ਬੀਕੋਮ ਵਿੱਚ ਜ ਇੰਨਾ ਮੈਨੂੰ ਪਤਾ ਬੀਕੌਮ ਵਿੱਚ ਤੇ ਹੈਗਿਆਂ ਚਲੋ ਏ ਸਬਜੈਕਟ ਅਗਰ ਆਪਾਂ ਕੰਪਿਊ-ਅ-ਕੋਮਰਸ ਰਿਲੇਟ ਟਿੱਡ ਕਰਦੇ ਆਂ। ਤੇ ਏ ਸਬਜੈਕਟ ਸਾਨੂੰ ਬੀ ਬੀ ਏ ਔਰ ਬੀ ਸੀ ਏ ਵਿੱਚ ਮਿਲਣਗੇ ਇਨਕਮ ਟੈਕਸ ਵਗੈਰਾ? ਏ ਸਬਜੈਕਟ।
ਐਨਾ ਤੇ ਓਨਾਂ ਨੇ ਦੱਸਿਆ ਈ ਨੀਂ ਸਾਨੂੰ। ਸਿਰਫ ਇਹੀ ਗੱਲ ਕੀਤੀ ਹੈ, ਕਿ ਠੀਕ ਹੈਗੇ ਨੇ ਸਬਜੈਕਟ। ਤੇ ਅ ਬੀਬੀਏ ਔਰ ਨਹੀਂ ਬੀਸੀਏ ਵਿੱਚ ਨਾ ਮੈਥ ਵੀ ਹੈਗਾ ਐ।
ਅੱਛਾ-ਅੱਛਾ-ਅੱਛਾ-ਅੱਛਾ ਨਹੀਂ ਹੁਣ ਜਿਵੇਂ ਦੇਖੋ ਪਲੱਸ ਟੂ ਵਿੱਚ ਜਿਹਨੇ ਮੈਥ ਨਹੀਂ ਲਿੱਤੀ ਹੋਈ ਸੀ, ਉਹਦੇ ਲਈ ਤੇ ਮੁਸ਼ਕ ਕਿੱਲ ਹੋ ਜਾਏਗੀ।
ਤੇ ਓਹੀ ਤੇ ਮੈਂ ਸੋਚ ਰਹੀ ਹਾਂ।
ਹਮ। ਕਿਉਂਕਿ ਬੀਕੋਮ ਵਿੱਚ ਵੀ ਸੇਮ ਐਵੇ ਹੁੰਦਾਂ ਏ। ਬੀਕੋਮ ਵਿੱਚ ਵੀ ਦੇਖੋ ਅਕਾਊਂਟਸ ਮੇਨ ਸਬਜੈਕਟ ਹੋ ਗਿਆ
ਹਾਂਜੀ ਅਕਾਂਟਸ ਬਿਜਨਸ ਅਕਾਊਂਟ ਬਿਜਨਸ ਹੀ ਹੁੰਦਾ ਹੈ, ਇਕਨੋਮਿਕਸ ਜਾਂਦਾ ਇਤਨਾ ਨੀ ਹੁੰਦਾਂ। ਇੰਨਾ ਨੀ ਹੁੰਦਾ ਬਸ ਠੀਕ-ਠੀਕ ਹੁੰਦਾ ਏ ਇਕੋ ਤੇ।
ਅੱਛਾ-ਅੱਛਾ। ਨਈ ਅਹ ਐਕਚੁਲੀ ਮੇਰੇ ਬ੍ਰਦਰ ਨੇ ਕੀਤਾ ਸੀ ਨਾ। ਤੇ ਉਹ ਮਤਲਬ ਕਿ ਉਹਦੇ ਵਿੱਚ ਮੈਥ ਤੋਂ ਰਿਲੇਟਿਡ ਸਬਜੈਕਟ ਇੰਨਾ ਔਖੇ ਸੀ, ਕਿਉਂਕਿ ਸਭ ਕੁਛ ਇਨਕਮ ਟੈਕਸ ਵੀ ਵਗੈਰਾ ਵੀ ਸੀ। ਤੇ ਮੈਂ ਜਦੋਂ ਉਹਨੂੰ ਗਾਈਡ ਕੀਤਾ, ਮੈਂ ਕਿਹਾ ਦੇਖ ਬਾਈ ਮੇਰੇ ਕੋਲ ਤਾਂ ਮੈਨੂੰ ਤਾਂ ਪਤਾ ਨੀ। ਕਿਉਂਕਿ ਮੈਂ ਲਿੱਤੀ ਨਹੀਂ ਸੀ ਕੋਮਰਸ, ਮੈਨੂੰ ਤੇ ਆਪਣਾ ਜਿਹੜਾ ਹਾਂ ਉਹੀ ਫਿਰ ਕਹਿੰਦੀ ਕਿ ਮੇਰੀ ਤੋਂ ਵੀ ਪਲੱਸ ਟੂ ਹੋਈ ਹੈ। ਤੇ ਸਾਨੂੰ ਵੀ ਥੋੜਾ ਚਾਹੀਦਾ ਕਿ ਚਲੋ ਇੱਕ ਵਾਰ ਬੰਦਾ ਹੁੰਦਾ ਨਾ ਗਾਈਡ ਕਰਨ ਵਾਲਾ ਹੁੰਦਾ ਏ ਤੇ ਮੇਰੇ ਬ੍ਰਦਰ ਨੇ ਤਾਂ ਗਾਈਡ ਕੀਤਾ ਸੀ ਉਹਨੂੰ, ਫਿਰ ਵੀ ਸਮਝ ਨਹੀਂ ਆਇਆ। ਤੇ ਬ੍ਰਦਰ ਨੇ ਬੀਕੋਮ ਕੀਤੀ ਉਹਨੇ ਆਪਣੇ ਬੀ ਕੋਮ ਬਾਰੇ ਦੱਸਦਾ। ਤੇ ਇੱਕ ਹੋਰ ਸੀ ਉਹਨੇ ਆਪਣਾ ਬੀ ਸੀ ਏ ਕੀਤੀ ਸੀ, ਉਹਨੇ ਬੀ ਸੀ ਏ ਬਾਰੇ ਦੱਸਿਆ ਬੀ ਸੀ ਏ ਓਨੇ ਆਪਣਾ ਐਸ ਡੀ ਤੋਂ ਕੀਤੀ ਸੀ। ਤੇ ਹਾਂਜੀ-ਹਾਂਜੀ ਐਸ ਡੀ ਤੋਂ ਕੀਤੀ ਸੀ। ਤੇ ਉਹ ਦੱਸ ਰਹੀ ਸੀ ਸਾਨੂੰ ਤੇ ਨਾ ਨਾਲ ਦੀ ਨਾਲ ਉਹਨਾਂ ਨੂੰ ਜੋਬ ਵਗੈਰਾ ਦੀ ਵੀ ਔਫਰ ਹੋ ਜਾਂਦੀ ਹੈ, ਉਹਨਾਂ ਦੇ ਇਸ ਕੋਲੇਜ ਵਿੱਚ ਹਾਂਜੀ-ਹਾਂਜੀ ਉਹ ਜੌਬ ਹੀ ਦਿੰਦੇ ਨੇ।
ਤੇ ਨਾ, ਤੇ ਨਾ ਪਲੇਸ ਮਿੰਟ ਵਿੱਚ ਨਾ ਜਿਆਦਾ ਪੈਸੇ ਨੀ ਮਿਲਦੇ, ਵੀਹ ਹਜ਼ਾਰ ਬਸ। ਵੀਹ ਹਜ਼ਾਰ, ਪੰਦਰਾਂ ਹਜ਼ਾਰ ਬਸ ਉਹਦਾ ਵੀ ਜਿਆਦਾ ਬੈਨੀਫਿਟ ਹੈਗਾ ਮਤਲਬ ਇਹਨਾਂ ਤੇ ਬੰਦਾਂ ਖਰਚਾ ਵੀ ਨਹੀਂ ਕੱਢ ਸਕਦਾ।
ਹਾਂ ਅਗਰ ਆਪਾਂ ਅੱਛੇ ਕਿਸੇ ਹੋਰ ਮਤਲਬ ਕਿ ਸਟੇਟ ਵਿੱਚ ਜਾਂਦੇ ਹਾਂ ਤੇ ਸਾਨੂੰ ਦੇਖੋ ਉੱਥੇ ਰਹਿਣ ਦਾ ਖ਼ਰਚਾ ਵੀ ਦੇਣਾ ਪੈਂਦਾ ਅਗਰ ਆਪਾਂ ਇਹੀ ਇਹੀ ਨੌਲੇਜ ਲੈ ਕੇ ਅਗਰ ਅਸੀਂ ਕਿਤੇ ਹੋਰ ਜਾਵਾਂਗੇ ਜਿਵੇਂ ਆਪਾਂ ਕੋਈ ਹੋਰ ਸਬਜੈਕਟ ਤੋਂ ਰਿਲੇਟਿਡ ਇੱਕ ਹੀ ਸਬਜੈਕਟ ਤੇ ਫੋਕਸ ਕਰਦੇ, ਕਿਸੇ ਹੋਰ ਸਟੇਟ ਸਾਨੂੰ ਜ਼ਿਆਦਾ ਪੈਸੇ ਨਹੀਂ ਮਿਲਣ। ਕਿਉਂਕਿ ਕੋਲੇਜ ਵਾਲਿਆਂ ਜ਼ਿਆਦਾਤਰ ਕਾਲਜ ਵੱਲੋਂ ਤੇ ਇਹ ਹੁੰਦਾ ਨਾ, ਇਹਨਾਂ ਦੀ ਡੀਲ ਹੁੰਦੀ ਆਲਰੇਡੀ ਪਹਿਲਾਂ ਤੋਂ ਹੀ। ਸਾਨੂੰ ਤੇ ਨਹੀਂ ਪਤਾ ਵੀ ਕਿਉਂਕਿ ਬੱਚਿਆਂ ਕੋਲ ਤਾਂ ਨਹੀਂ ਦੱਸ ਬਈ ਅੱਜ ਕੱਲ ਕੁਛ ਬੱਚਿਆਂ ਨੂੰ ਤਾਂ ਨਹੀਂ ਦੱਸਦੇ, ਕੋਲਜ ਵੇਲੇ ਆਪਣਾ ਭੇਦ ਕੌਣ ਖੋਲਦਾ ਹਨਾ। ਤੇ ਤਾਂ ਕਰਕੇ ਫਿਰ ਇਹੀ ਸੋਚਿਆ ਹੈ, ਹਮ।
ਪਹਿਲੇ ਮੇਮਟ ਵਿੱਚ ਲਿੱਤਾ ਸੀ ਐਡਮਿਸ਼ਨ।
ਅੱਛਾ-ਅੱਛਾ।
ਤੇ ਕਹਿੰਦੇ ਕਿ ਜਿਆਦਾ ਹੀ ਸਟ੍ਰਿਕਟ ਹੈਗਾਏ ਮੇਮਟ। ਐਦਰ ਮਿਮੰਟ ਮਿਮੰਟ ਐ ਐਦਰ ਸਾਰਨਪੁਰ ਰੋਡ ਹੈਗਾ ਏ ਪਿੱਛੇ।
ਅੱਛਾ-ਅੱਛਾ।
ਹਾਂਜੀ। ਤੇ ਮੈਂ ਹੋਨ ਐਡਮਿਸ਼ਨ ਵੀ ਕਰਾ ਲਿੱਤਾ ਸੀ, ਮਲਬ ਅੱਦੀ ਪੇਮੇਂਟ ਦਿ ਤੀ ਸੀ, ਤੇ ਹੋਨ ਮੈਂ ਓਦੋਂ ਕੈਂਸਲ ਕਰਾ ਕੇ ਆਈ ਮੈਂ ਹੋਨ ਪਰਸੋਂ।
ਤੇ ਓ ਪੈਸੇ ਤੇ ਵਾਪਸ ਦੇਂਦੇ ਨੀ ਕੋਲੇਜ
ਦੇ ਦੇਨਗੇ ਕਿਊ ਕਿ ਮੈਂ, ਦੇ ਦੇਨਗੇ ਕੈ ਰਏ ਨੇ ਕਿ ਪੰਦਰਾਂ-ਵੀਹ ਦਿਨ ਤੱਕ ਵਾਪਸ ਆ ਜਾਨਗੇ ਤੇ ਵੇਖਨੇ ਆ ਕੈਂਸਲ ਦੀ ਐਪਲੀਕੇਸ਼ਨ ਦੇ ਦਿ, ਦੇ ਦਿੱਤੀ ਐ ਮੈਂ। ਕੈ ਰੇ ਨੇ ਕਿ ਏਕ ਹਜਾਰ, ਦੋ ਹਜਾਰ ਕਾੱਟ ਕੇ ਈ ਦੇਨਗੇ ਰਜਿਸਟ੍ਰੇਸ਼ਨ ਕਰਾਯਾ ਸੀ ਨਾ। ਅੱਛਾ ਰਜਿਸਟ੍ਰੇਸ਼ਨ ਹੈਗਾ ਸੀ ਏਕ ਹਜਾਰ। ਤੇ ਕੈ ਰਏ ਦੋ ਹਜਾਰ ਦੋ ਹਜਾਰ ਕੱਟਨਗੇ ਤੇ ਫੇਰ ਦਵਾਂਗੇ। ਤੇ ਮੇਰੀ ਮੰਮੀ ਬੋਲਦੀ ਕਿ, ਕੋਈ ਨੀ ਤੁਸੀਂ ਲੋ ਦੋ ਹਜਾਰ ਤੇ ਸਾਨੂੰ ਬਸ ਵਾਪਸ ਦੋ ਬਾਕੀ ਪੈਸੇ।
ਕੁਈ ਨੀ ਦੇਖੋ ਅ ਬੱਚੇ ਨੇ ਪੜਨੈ ਡਰ-ਡਰ ਕੇ ਥੜੀ ਕੋਈ ਬੱਚਾ ਪੜੇਗਾ ਬੱਚੇ ਨੇ ਤੇ ਫ੍ਰੀ ਮਾਈਂਡ ਪ ਫ੍ਰੀ ਮਾਇੰਡ ਪੜਨੈ ਬੱਚੇ ਨੇ ਤੇ।
ਅਰੇ ਬਾਹਰ ਏ ਨੀ ਜਾਨ ਦੇਂਦੇ ਪੂਰੀ ਸ੍ਰਿਟਕਨੇਸ ਹੈਗੀ ਏ ਸਾਨੂੰ ਵੀ ਹੋਨ ਪਤਾ ਲੱਗੇਆ ਐ।
ਅੱਛਾ-ਅੱਛਾ, ਨਈ ਐਸੇ ਤਾਂ ਬਾਕੀ ਅਗਰ ਹੋਰ ਕੋਈ ਕੋਲੇਜ ਬਾਰੇ ਸੁਨੇਆ ਐਸੇ ਤੇ ਕਿਸੇ ਦਾ ਸੁਕੂਲ ਨਈ ਕੋਲੇਜ ਨਈ ਕਰਦਾ ਕਿਉਂਕਿ ਜਿ ਜਿੰਨੇ ਬੱਚੇਆਂ ਦੇ ਲੈਕਚਰ ਹੁੰਦੇ ਨੇ ਓ ਬੱਚਾ ਓਨਾ ਈ ਅਟੈਂਡ ਕਰੇ ਨਾ ਹੁਨ ਫਾਲਤੂ ਦੇ ਬੱਚਾ ਦੇਖੋ ਕੋਈ ਬੀ ਨੀ ਬੈਠੇਗਾ।
ਦੇਖੋ ਟੈਮ ਪਤਾ ਕੀ ਹੈਗਾ ਐ, ਆਠ ਪੱਚਪਨ ਤੋਂ ਚਾਰ ਵਜੇ ਤੱਕ। ਏਕ ਕਿਸਮ ਦਾ ਤਾਂ ਸੁਕੂਲ ਹੋ ਗੇਆ ਏ ਨਾ ਓ।
ਹੂੰ, ਬਿਲਕੁਲ। ਵ ਓਹੀ ਤੇ ਨਾ ਏ ਚੀਜ਼ ਤੇ ਬੋਤ ਬੇਕਾਰ ਹੋ ਈ ਗੀ ਏ। ਚਲੋ ਕੋਈ ਨਈ ਤੁਸੀਂ ਜਿੱਥੇ ਫਿਰ ਲਓਗੇ ਐਡਮਿਸ਼ਨ ਮੈਨੂੰ ਜਰੂਰ ਦੱਸਨਾ ਤੇ ਸਬਜੈਕਟ ਦੀ ਨੌਲੇਜ ਵੀ ਮੈਨੂੰ ਦੱਸਦੇ ਰੈਨਾ ਫਿਰ ਮੈਂ ਓਨੂੰ ਵੀ ਗਾਈਡ ਕਰੂੰਗੀ। ਹਨਾ, ਠੀਕ ਹ਼ਏ ਜੀ ਓਕੇ ਸਸ੍ਰੀ ਕਾਲ।
ਸਸ੍ਰੀ ਕਾਲ। ਦੀਦੀ ਬਾਰ ਐ